ਹੈਲੋਓ।
ਹੈਲੋਓ।
ਸਸਰੀ ਕਾਲ ਜੀ।
ਹੈਲੋ ਹਾਂਜੀ ਦੀਦੀ ਸਸ਼ਰੀ ਕਾਲ।
ਸਸਰੀ ਕਾਲ ਜੀ ਹੋਰ ਕੀ ਹਾਲ-ਚਾਲ ਐ?
ਵਦੀਆ-ਵਦੀਆ ਜੀ ਤੁਸੀਂ ਸੁਣਾਓ?
ਬਸ ਠੀਕ ਐ ਜੀ।
ਹੋਰ? ਕੁਛ ਨੀਂ ਬਸ ਮੈਂ ਬੈਠੀ ਆਪਦੀਆਂ, ਕੋਲਜ ਦੀਆਂ ਅਸਾਈਨਮੈਂਟਸ ਪੂਰੀਆਂ ਕਰ ਰਈ ਸੀਗੀ।
ਅੱਛਾ ਜੀ।
ਹਾਂਜੀ-ਹਾਂਜੀ, ਤੁਸੀਂ ਦੱਸੋ?
ਬੱਸ ਜੀ, ਵਦੀਐ, ਐ ਸਮੇਂ ਸੇਰ ਕੰਮ ਕਰ ਲੈਣਾ ਚਾਈਦਾ ਆਪਾਂ ਨੂੰ।
ਹਾਂਜੀ-ਹਾਂਜੀ, ਏ ਤਾਂ ਗੱਲ ਸਈ ਏ ਦੀਦੀ।
ਹਾਂਜੀ, ਦੇਖੋ ਟਾਈਮ ਦਾ ਤਾਂ ਪਾਬੰਦ ਰੈਣਾ ਚਾਈਦੈ।
ਸਈ ਗੱਲ ਆ ਆਵਦੇ ਟਾਈਮ ਟੂ ਟਾਈਮ ਸਾਰਾ ਕੰਮ ਕਰਲੋ ਹਨਾ ਨਾਲੇ ਫ ਟਾਈਮ ਤੇ ਅ ਪਾਂ ਨੂੰ ਕੋਈ, ਇਸ਼ੂ ਨੀ ਆਉਂਦਾ ਕੋਈ ਪ੍ਰੋਬਲਮ ਨੀ ਆਂਦੀ ਕਿਉਂਕਿ ਆਪਣਾ ਟਾਈਮ ਤੋਂ ਪੈਲਾਂ ਆਪਣਾ ਕੰਮ ਕੀ ਤਾ ਹੋਉ ਸਾਰੇ ਚੀਜ਼ ਆਪਾਂ ਨੂੰ ਇਕ, ਆ ਲਿਸਟ ਬਣਾ ਕੇ ਰੱਖਣੀ ਚਾਈਦੀ ਏ ਵੀ ਏਨੇ ਟਾਈਮ ਤੇ ਆ ਪਾ ਉੱਠਣਾ ਏਨੇ ਟਾਈਮ ਤੇ ਆ ਕੰਮ ਕਰਨੈ, ਏਨੇ ਟਾਈਮ ਤੇ ਆ ਕੰਮ ਕਰਨਾ ਹਨਾ ਓਦੇ ਨਾਲ ਆਪਨੀ ਲਾਈਫ ਓ ਕੈਦੇ ਹੁੰਦੇਆ ਬਹੋ ਜਾਦਾ ਸਮੂਥ ਚੱਲਣ ਲੱਗ ਜੂਗੀ ਵੀ ਆਪਾਂ ਨੂੰ ਪਤਾ ਹੋਊਗਾ।
ਹਾਂਜੀ।
ਨਾਲੇ ਆਪਣੇ ਕੋਲੇ ਕੁਛ, ਫ੍ਰੀ ਟਾਈਮ ਵੀ ਹੋਊਗਾ, ਵੀ ਹਾਂ ਅਸੀਂ ਫ੍ਰੀ ਟਾਈਮ 'ਚ ਪਹਿਲਾਂ ਕਰਾਂ ਅ ਫਰੀ ਟਾਈਮ 'ਚ ਆਪਾਂ ਕੀ ਕਰਨਾ ਫਿਰ ਆਪਾਂ ਹਨਾ ਆਪਦੀ ਫੈਮਿਲੀ ਨਾਂ ਟਾਈਮ ਸਪੈਂਡ ਕਰ ਸਕਦੇ ਆਂ ਜਾਂ ਕੁਛ ਹੋਰ ਐਕਸਟ੍ਰਾ ਵਰਕ ਕਰ ਸਕਦੇ ਆਂ।
ਹਾਂਜੀ -ਹਾਂਜੀ। ਉਹੀ ਤਾਂ ਹੈ ਕਿ ਟਾਈਮ ਟੂ ਟਾਈਮ ਆਪਾਂ ਆਪਣੇ ਕੰਮ ਨਬੇੜ ਲਈਏ, ਆਪਣੇ ਲਈ ਵੀ ਫਿਰ ਆਪਾਂ ਨੂੰ ਟਾਈਮ ਵੀ ਕੱਢਣਾ ਪੈ ਜਾਂਦਾ।
ਹਾਂਜੀ- ਹਾਂਜੀ ਇਹ ਤਾਂ ਗੱਲ ਸਈ ਏ ਜੇ ਆਪਾਂ ਕੋਈ ਹਨਾ ਆਪਣਾ ਕੋਈ ਟਾਈਮ ਟੇਬਲ ਈ ਨਾ ਹੋਵੇ, ਕੋਈ ਆਪਾਂ ਨੂੰ ਟਾਈਮ ਮੈਨੇਜਮੈਂਟ ਕਰਨਾ ਈ ਆਵੇ ਫਿਰ ਆਪਾਂ, ਮਤਲਬ ਸਾਰਾ ਕੁਛ ਆਪਣਾ ਹੌਚ ਪੌਚ ਜਾ ਹੋ ਜਾਂਦਾ, ਆਪਾਂ ਨੂੰ ਸਮਝ ਨੀ ਆਉਂਦੀ ਵੀ ਆਪਾਂ ਏ ਕੰਮ ਪਹਿਲਾਂ ਕਰੀਏ ਕਰੀਏ ਹਨਾ, ਵੀ ਬੰਦਾ ਕਨਫਿਊਜ ਹੋ ਜਾਂਦਾ ਹੈਗਾ।
ਸਹੀ ਗੱਲ ਐ, ਆਪਾਂ ਕੈਨੇ ਏ ਕਿ ਚਲੋ ਹਜੇ ਟਾਈਮ ਹੈਗਾ, ਥੋੜ੍ਹੀ ਦੇਰ ਹੋਰ ਬੈਜੋ, ਨਹੀਂ ਟਾਈਮ ਸਿਰ ਆਪਾਂ ਨੇ ਕੰਮ ਨਾਬੇੜ ਕੇ, ਫਿਰ ਅ ਬੰਦਾ ਆਪਣੇ ਲਈ ਵੀ ਦੇਖੋ ਟਾਈਮ ਥੋੜ੍ਹਾ ਬਹੁਤਾ ਕੱਢਣਾ ਚਾਈਦੈ, ਆਪਾਂ ਨੂੰ ਵੀ ਆਪਣੇ ਸਰੀਰ ਬਾਰੇ, ਆਪਣੇ ਬਾਰੇ, ਸੋਚਣਾ ਚਾਹੀਦਾ।
ਹਾਂਜੀ -ਹਾਂਜੀ ਸੈਲਫ ਕੇਅਰ ਕਰਨੀ ਚਾਈਦੀ ਹੈਗੀ ਅਵਦੀ, ਹਨਾ।
ਹਾਂਜੀ -ਹਾਂਜੀ, ਹੁਣ ਜਿਵੇਂ ਸਕੂਲ ਵਗੈਰਾ ਐ, ਦੇਖੋ ਉਹਨਾਂ ਦੇ ਆਪਣੇ ਟਾਈਮ ਟੇਬਲ ਬਣਿਆ ਹੁੰਦਾ ਨਾ। ਹਾਂ ਆਪਾਂ ਏ- ਏ, ਏ ਟਾਈਮ ਤੇ ਏ- ਏ ਕੰਮ ਕਰਨਾ ਏ ਟਾਈਮ ਤੇ ਏ ਪੀਰੀਅਡ ਦਾ
ਹਾਂਜੀ- ਹਾਂਜੀ ਸਈ ਗੱਲ ਆ ਦੀਦੀ, ਸਈ ਕਿਹਾ ਤੁਸੀਂ।
ਘਰ ਵੀ ਇਹੋ ਜਾ ਆਪਾਂ ਨੂੰ ਟਾਈਮ ਟੇਬਲ ਸ਼ਡਿਊਲ ਬਣਾਣਾ ਚਾਈਦਾ ਆਪਣਾ।
ਬਣਾਉਣਾ ਚਾਈਦਾ ਦੀਦੀ ਉਨਾਂ ਸਾਰਾ ਕੁੱਛ ਮਤਲਬ ਆਪਣਾ ਹਨਾ, ਵੀ ਆਪਣੀ ਪੂਰੀ ਲਾਈਫ ਇੱਕ ਵਧੀਆ ਬਹੁਤ ਸਮੂਥਲੀ ਚੱਲਣ ਲਗ ਜਾਂਦੇ ਜਿਵੇਂ ਹੁਣ ਮੇਰਾ ਵੀ ਟਾਈਮ ਟੇਬਲ ਤੁਹਾਨੂੰ ਮੈਂ ਐਵੇਂ ਕੈਦਾਂ ਮੇਰਾ ਬਣਾਇਆ ਹੋਇਆਾ ਹਨਾ। ਵੀ ਮੈਂ ਏ ਸਵੇਰੇ ਏਨੇ ਵਜੇ ਉੱਠਣਾ, ਏਨੇ ਵਜੇ ਆ ਕਰਨਾ, ਫੇਰ ਹਨਾ ਮੈਂ ਸ ਸਾਰਾ ਕੁਛ ਕਰਕੇ ਫਿਰ ਮੈਂ ਆਪਦੀ ਸਟੱਡੀ ਕਰਨੀ ਆ ਵੀ ਆਫਟਰ ਡੈਟ ਫਿਰ ਮੈਂ ਫਰੀ ਟਾਈਮ ਦੇ ਵਿੱਚ ਹਨਾ ਕੁਛ ਜਿਵੇਂ ਆਪਾਂ ਕਹਿ ਦੀਏ ਆਪਦਾ ਮੂਡ ਫਰੈਸ਼ ਕਰਨ ਲਈ ਮੂਵੀ ਦੇਖ ਲਈ ਜਾਂ ਕੁਛ ਵੀ ਹਨਾ।
ਹਾਂਜੀ- ਹਾਂਜੀ।
ਫੇਰ ਕੋਵਰਨੈਪ ਵੀ ਲੈ ਲੈਂਨੀ
ਫਿਰ ਮੁੜ ਕੇ ਸ਼ਾਮ ਨੂੰ ਵੀ ਏਦਾਂ ਰੋਟੀ ਪਾਣੀ, ਫਿਰ ਦਾਲ ਸਬਜ਼ੀ ਸੋਨੂੰ ਪਤਾ ਘਰ ਦੇ ਕੰਮ ਕਿੰਨੇ ਹੁੰਦੇ ਆ ਹਨਾ, ਉਹ ਬਣਾਉਣਾ ਹੁੰਦਾ ਹੈਗਾ।
ਸਹੀ ਗੱਲ ਆ।
ਹਾਂਜੀ -ਹਾਂਜੀ ਹੁਨ, ਤੇ ਨਹੀਂ ਘਰ ਦੇ ਕੰਮਾਂ ਦੇ ਨਾਲ ਹਨਾ ਤੇ ਆਵਦੀ ਸਟੱਡੀ ਮੈਨੇਜ ਕਰਨ ਜਦੀ ਬਹੁਤ ਜਿਆਦਾ ਕਹਿੰਦੇ ਔਖੀ ਹੋ ਜਾਂਦੀ ਆ ਹਨਾ, ਬਟ ਜੇ ਤਾਂ ਉਹੀ ਥੋੜਾ ਜਿਹਾ ਆਪਾਂ ਹਨਾ ਵੀ ਜਲਦੀ ਉੱਠਾਂਗੇ, ਟਾਈਮ ਟੂ ਟਾਈਮ ਸਾਰਾ ਕੁਛ ਕਰਾਂਗੇ ਫਿਰ ਸਾਰਾ ਕੁਛ ਬਹੁ ਈਜ਼ਲੀ ਮੈਨੇਜ ਹੋ ਜਾਂਦਾ, ਨਾਲੇ ਸਾਰੇ ਕੰਮ ਦੇ ਘਰ ਦੇ ਕੰਮ ਵਧੀਆ ਚੱਲਣ ਲੱਗ ਜਾਂਦੇ ਆ, ਨਾਲੇ ਇਹ ਚੀਜ਼ ਹੁੰਦਾ ਹੈ ਵੀ ਹਾਂ ਵੀ ਸਟੱਡੀ ਵੀ ਬਹੁਤ ਵਧੀਆ ਹਨਾ, ਵੀ ਮੈਨੇਜ ਹੋਗੀ ਚਲੋ।
ਹਾਂਜੀ- ਹਾਂਜੀ ਟਾਈਮ ਤੇ ਕੰਮ ਨਿਬੜੇ ਹੋਣਗੇ ਫਿਰ ਆਪਾਂ ਵੀ ਫਰੀ ਹੁੰਨੇ ਆਂ, ਹੋਰ ਕੰਮ ਫਿਰ ਦੇਖ ਲੈਂਦਾ ਬੰਦਾ ਕਿ ਏ ਕੰਮ ਕਰ ਲਈਏ। ਨਹੀਂ ਤਾਂ ਕਹਿੰਦੇ ਕਿ ਚਲੋ ਟਾਈਮ ਹੈਗਾ। ਤਾਂ ਐਵੇਂ ਹੋਰ ਕੰਮ ਵੀ ਰਹਿ ਜਾਂਦੇ ਨੇ।
ਸਹੀ ਗੱਲ ਹੈ ਦੀਦੀ, ਫੇਰ ਬੰਦਾ ਕਨਫਿਊਜ ਹੋ ਜਾਂਦਾ ਵੀ ਪਹਿਲਾਂ ਮੈਂ ਪੜ੍ਹਾਈ ਕਰਾਂ ਘਰ ਦਾ ਕੰਮ ਕਰਾਂ ਪਹਿਲਾਂ ਮੈਂ ਕਿਹੜਾ ਕੰਮ ਕਰਾਂ ਹਨਾ।
ਹਾਂਜੀ।
ਹੂੰ- ਹੂੰ, ਕਿਉਂਕਿ ਇ- ਕ ਤਾਂ ਅੱਜ ਦੇ ਟਾਈਮ ਚ ਸਾਰਾ ਕੰਮ ਕਹਿੰਦੇ ਅੱਜ ਦੇ ਟਾਈਮ ਚ ਤਾਂ ਕੋਈ ਮੇਡ ਵੀ ਨੀ ਮਿਲਦੀ ਸਾਰਾ ਕੁੱਛ ਆਪ ਨੂੰ ਹੀਂ ਕਰਨਾ ਪੈਂਦਾ, ਹਨਾ।
ਹਾਂ-ਹਾਂ ਹਾਂਜੀ-ਹਾਂਜੀ।
ਹਾਂਜੀ- ਹਾਂਜੀ ਤੁਸੀਂ ਕਿਵੇਂ ਟਾਈਮ ਮੈਨੇਜ ਕਰਦੇ ਹੋ ਤੁਸੀ ਵੀ ਐਵੇਂ ਲਿਸਟ-ਲੁਸਟ। ਬਣਾਈ ਹੋਈ ਹੈ ਕਿ ਨਹੀਂ ਓਦਾਂ ਹੀ।
ਨਹੀਂ ਓਦਾਂ ਹੀ ਜਿਵੇਂ ਬੱਚੇ ਜਿਵੇਂ ਸਕੂਲ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਘਰ ਦਾ ਨਿਵੇੜੀ ਦਾ। ਫੇਰ ਆਪਾਂ ਪਾਠ ਕਰੀਦਾ। ਲਾ ਆ ਐ ਫੇਰ ਏਦੇ ਫਾਸਟ ਕਰਕੇ ਲੰਚ ਦਾ ਉਹ ਸ਼ੁਰੂ ਹੋ ਜਾਂਦਾ ਐਵੇਂ ਚੱਲੀ ਜਾਂਦਾ ਸਾਰਾ ਦਿਨ।
ਇਹ ਤਾਂ ਗੱਲ ਸਹੀ ਹੈ ਦੀਦੀ ਆਪਣੇ ਪਿੰਡਾਂ ਦੇ ਵਿੱਚ ਇਹੀ ਹੁੰਦਾ ਵੀ ਹਜੇ ਅਹ ਸਵੇਰ ਦਾ ਬ੍ਰੇਕਫਾਸਟ ਕਰਕੇ ਹਟੇ ਹੁੰਦੇ ਆ ਫੇਰ ਲੰਚ ਦੀ ਤਿਆਰੀ ਹੋ ਜਾਂਦੀ। ਲੰਚ ਉਸ ਤੋਂ ਬਾਅਦ ਚੋ ਸਨੈਕਸ ਦੀ ਸਨੈਕਸ ਤੋਂ ਬਾਅਦ ਚੋ ਡਿਨਰ ਹੋ ਆ ਜਾਂਦਾ। ਆਪਣੇ ਤਾਂ ਖਾਣਾ- ਪੀਣਾ ਹੀ ਨਹੀ ਮੁੱਕਦਾ ਪਹਿਲੀ ਗੱਲ ਹਨਾ ਆਪਣੇ ਪੰਜਾਬੀਆਂ ਦਾ। ਤੇ ਏ ਚੀਜ਼ ਹ
ਹਾਂਜੀ- ਹਾਂਜੀ ਸਹੀ ਗੱਲ ਆ।
ਹਾਂ, ਹਾਂਜੀ- ਹਾਂਜੀ।
ਟਾਈਮ ਸਿਰ ਫੇਰ ਜਿਵੇਂ ਤੁਸੀਂ ਚਲੇ ਜਾਂਦੇ ਹੋਵੋਗੇ ਕੋਲਜ ਵਗੈਰਾ।
ਹਾਂਜੀ ਦੀ ਮੈਂ ਕੋਲਜ਼ ਚਲੀ ਵੀ ਜਾਂਦੀ ਹਾਂ ਕਈ ਵਾਰ ਮੈਂ ਘਰੇ ਵੀ ਸਟੱਡੀ ਕਰ ਲੈਂਦੀ ਹੁੰਦੀ ਹਾਂ ਹਨਾ ਜਿਵੇਂ ਮੇਰੇ ਕੋਲ ਟਾਈਮ ਹੁੰਦਾ ਮੈਂ ਉਹ ਮੈਂ ਕਰ ਲੈਂਨੀ ਹੁੰਨੀ ਹਾਂ, ਹੁਣ ਮੈਂ ਕੋਈ ਮੈਨੂੰ ਇਹ ਚੀਜ਼ ਆ ਵੀ ਮੈਂ ਕੋਈ ਕੰਮ ਕੁਮ ਲੱਭ ਲਾਂ ਹਨਾ, ਵੀ ਵਿੱਚ ਦੀ ਵੀ ਕੋਈ ਕੰਮ ਵੀ ਕਰ ਲਿਆ ਕਰਾ ਹਨਾ ਕਿਉਂਕਿ ਕਿ ਮੈਨੂੰ ਜ਼ਿਆਦਾਤਰ ਸ਼ੌਕ ਬੇਕਿੰਗ ਦਾ ਵਾ।
ਅੱਛਾ ਜੀ।
ਕੇਕਸ, ਕੁਕੀਜ ਬਣਾਵਾਂ ਹਨਾ ਮੈਨੂੰ ਇਹ ਚੀਜ਼ ਵੀ ਮੈਂ ਦੋ ਤਿੰਨ ਮੰਨਥ ਉੱਥੇ ਸਿੱਖ ਲਵਾਂ ਦਿਨ ਫੇਰ ਮੈਂ ਆਵਦਾ ਹਨਾ ਖੋਲ ਲਈਏ ਕਿਉਂਕਿ ਇੱਕ ਦੀਦੀ ਸਕਿੱਲ ਹੋ ਜਾਂਦੀ ਆ ਹਨਾ ਬੰਦੇ ਕੋਲੇ, ਉਹਦੇ ਕਰ ਕੇ ਹੁਣ ਗਰਮੀ ਇੱਕ ਬੋਹ ਜ਼ਿਆਦਾ ਆ ਬਾਹਰ ਨਿਕਲ ਦਾ ਬਿਲਕੁਲ ਜੀ ਨੀ ਕਰਦਾ ਫੇਰ ਮੈਨੂੰ ਇਹ ਚੀਜ਼ ਸੀ ਵੀ ਇੱਕ- ਦੋ ਮੰਥ ਤੱਕ ਫੇਰ ਮੈਂ ਸਿੱਖਣ ਲੱਗ ਜੂਗੀ ਚਲੋ। ਜਦ ਤੱਕ ਤਾਂ ਹੋਮ ਘਰੇ ਈ ਹੁਣੀ ਆ ਗਰਮੀ ਕਰਕੇ
ਹਾਂਜੀ ਗਰਮੀ ਬੋਤ ਹੋ ਗਈ ਗਰਮੀ ਕਰਕੇ ਇਹ ਹੁੰਦਾ ਕਿ ਚਲੋ ਏ ਸੀ ਲਗਾਇਆ ਥੋੜੀ ਦੇਰ ਬੈਠ ਜਾਓ ਪਰ ਉਹ ਆਪਣਾ ਟਾਈਮ ਵੇਸਟ ਹੁੰਦਾ ਹੈ।
ਪਤਾ ਤੇ ਕੀ ਹੋ ਜਾਂਦਾ ਗਰਮੀ ਕਰਕੇ ਹਨਾ ਅਸੀਂ ਸਵੇਰੇ ਛੇ- ਛੇ ਸਾਰਾ ਕੰਮ ਕਰ ਲੈਂਣੇ ਆ। ਸਾਰਾ ਕੰਮ ਕਰਕੇ ਮੁਰਕੇ ਸਾਰਾ ਦਿਨ ਹੁਣ ਕਿਉਂਕਿ ਦਿਨੇ ਬਾਰ ਨਿਕਲ ਕੇ ਤਾਂ ਕੋਈ ਕੰਮ ਹੁੰਦਾ ਈ ਨੀ ਏ‌ ਸੀ ਲਗਾ ਕੇ ਬੈਠੇ ਰਹਿਣੇ ਆ ਗੇ। ਕੋਈ ਕੰਮ ਨੀ ਹੁੰਦਾ ਕੁਛ ਕਿਤੇ ਜਾ ਨੀ ਹੋ ਰਿਹਾ। ਗਾ ਇੰਨੀ ਜ਼ਿਆਦਾ ਗਰਮੀ ਕਰਕੇ ਮਤਲਬ ਟਾਈਮ ਕਿਤੇ ਆਪਾਂ ਤੋਂ ਯੂਟੀਲਾਈਜ਼ ਨੀ ਹੋ ਰਿਹਾ ਆਪਣਾ। ਹਨਾ ਟਾਈਮ ਵੇਸਟ ਜ਼ਿਆਦਾਤਰ ਹੋ ਰਿਹਾ ਤਾਂ ਕਰਕੇ ਇਹ ਚੀਜ਼ ਆ ਵੀ ਥੋੜਾ ਜੇਹਾ ਮੌਸਮ ਠੀਕ ਹੋਵੇ ਫੇ ਬੰਦਾ ਹਨਾ ਜਿਵੇਂ ਸੌ ਕੰਮ ਹੁੰਦਾ। ਕਿਤੇ ਚਲਾ ਜਾਂਦਾ ਕੋਈ ਕੰਮ ਕਰ ਲੈਂਦਾ ਆਵਦਾ ਹਨਾ। ਬਟ ਹੁਣ ਗਰਮੀ ਕਰਕੇ ਕਿਤੇ ਜਾ ਈ ਨੀ ਹੋ ਰਿਹਾ, ਸਾਰਾ ਟਾਈਮ ਘਰੇ ਰਹਿ ਕੇ ਫ਼ੋਨ ਦੇਖ ਕੇ ਜਾਂ ਟੀ ਵੀ ਦੇਖ ਕੇ ਨਿਕਲਦਾ ਆ ਜਾਂ ਸੋ ਗੇ ਬਸ
ਸਈ ਗੱਲ ਆ ਜੀ।
ਹਾਂਜੀ- ਹਾਂਜੀ, ਜੀ।
ਹੋਰ ਫੇਰ, ਜਿਵੇਂ ਘਰ ਦਾ ਕੰਮ ਨਬੇੜ ਕੇ ਅਪਨੇ ਜੋਗਾ ਤੁਸੀਂ ਟਾਈਮ ਕੱਢ ਈ ਲੈਂਨੇ ਆ।
ਹਾਂਜੀ- ਹਾਂਜੀ। ਹੂੰ, ਕਿਉਂਕਿ ਦੀਦੀ, ਇੱਕ ਸਾਡੀ ਚੀਜ਼ ਆ ਵੀ ਨਿਊਕਲੀਅਰ ਫੈਮਿਲੀ ਅਸੀਂ 'ਤੇ ਅਨਜਾਨੇ ਆ, ਹਨਾ? ਓਦੇ ਕਰਕੇ ਇਹ ਚੀਜ਼ ਹੁੰਦੀ ਆ ਬਈ। ਅਹ, ਮੇਰੇ ਪਾਪਾ ਸਵੇਰੇ ਕੰਮ ਤੇ ਚਲੇ ਜਾਂਦੇ ਆ ਦਿਨ ਨੂੰ, ਰਾਤ ਨੂੰ ਆਂਦੇ ਆ ਤੇ ਫੇਰ ਮੈਂ 'ਤੇ ਮੰਮਾ ਈ ਹੁਨੇ ਆ ਨਾ ਘਰੇ। ਫੇਰ ਸਾਰਾ ਕੰਮ ਨਿਬੇੜ ਕੇ ਫੇਰ ਅਸੀਂ ਵੇਲੇ ਹੋ ਜਾਨੇ ਆ ਅਗੇ।
ਅੱਛਾ ਜੀ।
ਹਾਂਜੀ-ਹਾਂਜੀ, ਇਹ ਚੀਜ਼ ਹੋ ਜਾਂਦੀ ਐ। ਵੀ ਜੇ ਆਪਨੀ ਜੋਇੰਟ ਫੈਮਲੀ ਹੋਵੇ, ਹਨਾ, ਫੇਰ ਥੋੜ੍ਹਾ ਜਾ ਟਾਈਮ ਮੈਨਜ ਕਰਨਾ ਔਖਾ ਹੋ ਜਾਂਦੈ, ਕਿਉਂਕਿ ਕਈ ਵਾਰੀ ਬੱਚਿਆਂ ਨੇ ਸਕੂਲ ਜਾਨਾ ਹੁੰਦਾ, ਫਿਰ ਔਫਿਸ ਜਾਨਾ ਹੁੰਦਾ, ਹਨਾ। ਦੈਨ ਫੇਰ ਇੰਨੇ ਸਾਰੇ ਜਾਣਿਆਂ ਦਾ ਬ੍ਰੇਕਫਾਸਟ, ਲੰਚ ਬਨਾਉਨ ਨੂੰ ਬੋਤ ਟਾਈਮ ਲੱਗ ਜਾਂਦੈ, ਹਨਾ? ਉਦੇ ਵਿੱਚ ਥੋੜ੍ਹਾ ਜਾ ਟਾਈਮ ਮੈਨੇਜ ਕਰਨਾ ਔਖਾ ਹੋ ਜਾਂਦੈ, ਬਟ ਥੋੜ੍ਹੀ ਜੀ ਨਿਊਕਲੀਅਰ ਫੈਮਿਲੀ ਦੇ ਵਿੱਚ ਏਹ ਚੀਜ਼ ਹੁੰਦੀ ਹੈ ਵੀ, ਬੰਦਾ ਹਨਾ, ਦੋ ਦਿਨ ਜਾਨਾ ਹੁੰਦੈ, ਬੰਦਾ ਆਪਦਾ ਉਵੇਂ ਉਸ ਸਬ ਨਾਲ ਚਲੀ ਜਾਂਦੈ, ਰੈਂਦੈ ਯਾਰ ਓ।
ਹਾਂਜੀ, ਏਅ ਤਾਂ ਹੈ, ਏਅ ਤਾਂ ਹੈ ਕਿ ਚਲੋ ਸਮੇਂ ਦੀ ਆਪਾਂ ਨੂੰ ਕਦਰ ਕਰਨੀ ਚਾਈਦੀ ਆ।
ਕਿਉਂਕਿ ਇਦੇ ਤੇ ਕੱਲ ਪਤਾ ਕੀ ਆ, ਹਨਾ, ਅਹ ਸਮਾਂ ਤੇ ਨੰਘ ਜਾਂਦਾ ਐ, ਜੇੜਾ ਨੰਘਦਾ ਸਮਾਂ ਉਹ ਕਦੇ ਮੁੜ ਕੇ ਨੀ ਔਂਦਾ। ਹੁੰਦਾ ਤਾਂ ਕਰਕੇ ਆਪਾਂ ਨੂੰ ਟਾਈਮ ਅਪਨਾ ਇੱਕ-ਇੱਕ ਮਿੰਟ, ਹਨਾ, ਵੀ ਯੂਟੀਲਾਈਜ਼ ਕਰਨਾ ਚਾਈਦਾ ਫ਼ੋਨ ਦੇਖ ਕੇ ਯਾ ਗੱਪ-ਸ਼ੱਪ ਕਰਕੇ ਵੇਸਟ ਨੀਂ ਕਰਨਾ ਚਾਈਦਾ।
ਹਾਂਜੀ, ਤਾਂਈਓ ਕੇਆ ਜਾਂਦਾ ਐ ਕਿ ਹਾਂ, ਫਿਰ ਕੋਈ ਗੁੰਮ ਹੋਈ ਚੀਜ਼ ਕਦੀ ਵਾਪਿਸ ਨੀ ਮਿਲਦੀ। ਸਮਾਂ ਜੇੜਾ ਬੀਤ ਗਿਆ ਉਹ ਕਦੀ ਹੱਥ ਨੀ ਆਂਦਾ।
ਹਾਂਜੀ- ਹਾਂਜੀ, ਚਲੋ ਹਨਾ, ਬਈ, ਵੀਕਐਂਡਸ 'ਤੇ ਵੀਕਐਂਡਸ 'ਤੇ ਬੰਦੇ ਨੂੰ ਇੰਜੋਏ ਵੀ ਕਰਨਾ ਚਾਈਦਾ, ਕਿਉਂਕਿ ਚਲੋ ਆਪਾਂ ਕੈਅ ਦੇਨੇ ਵੀ ਇੱਕ-ਇੱਕ ਲਾਈਫ। ਮਿਲੀ ਆ ਹਨਾ, ਵੀ ਇੰਨਾ ਵੀ ਥੋੜਾ ਜੇਆ ਇੰਨਾ ਵੀ ਪੰਚੁਅਲ ਹੋ ਕੇ ਬੰਦੇ ਨੇ ਕੀ ਕਰਨਾ, ਚਲੋ ਵੀਕਐਂਡਸ 'ਤੇ ਇੰਜੋਏ ਕਰ। ਕੇ ਬਟ ਵੀਕ ਟੇਸਟ ਆਪਾਂ ਨੂੰ ਇੰਨਾ ਜਾਦਾ ਵਦੀਆ ਮੇਨ ਤਾ ਟਾਈਮ ਯੂਟੀਲਾਈਜ਼ ਆਪਾਂ ਨੂੰ ਕਰਨਾ ਸਿੱਖਨਾ ਚਾਈਦਾ, ਪੈਲੀ ਗੱਲ। ਕਿਉਂਕਿ, ਹਨਾ ਐਹ, ਬੱਚਿਆਂ ਨੂੰ ਸਿਖਾਉਨਾ ਚਾਈਦਾ। ਬੱਚੇ ਸਾਰਾ ਦਿਨ ਫੋਨ 'ਤੇ ਲੱਗੇ ਰੈਂਦੇ ਆ, ਸਕੂਲੋਂ ਆ ਕੇ ਫੋਨ ਚੱਕ ਲਿਆ। ਉਨਾਂ ਦਾ ਕੰਮ ਦਾ ਕੋਈ ਟਾਈਮ ਨੀ ਹੁੰਦਾ, ਹਨਾ ਜੀ? ਏਅ ਰਾਤ ਨੂੰ ਮਸਾ ਬਿਠਾ-ਬਿਠਾ ਕੇ ਕਰਾਨਾ ਪੈਂਦਾ ਹੁੰਦਾ, ਸੋ ਆਪਾਂ ਨੂੰ ਉਨਾ ਨੂੰ ਸਿਖਾਨਾ ਚਾਈਦੈ, ਬਈ ਟਾਈਮ ਨਾਲ ਯੂਟੀਲਾਈਜ਼ ਕਰਨਾ ਚਾਈਦਾ, ਵੀ ਆਪਾਂ ਨੂੰ ਪਹਿਲਾਂ ਹੋਮਵਰਕ ਕਰਨਾ ਚਾਈਦੈ, ਦੈਨ ਆਪਾਂ ਨੂੰ ਵੀ ਖੇਡਨਾ ਵੀ ਚਾਈਦਾ ਬੱਚਿਆਂ ਨੂੰ, ਹਨਾ, ਕਿਉਂਕਿ ਅੱਜ ਹੈਲਥ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਈਦਾ, ਯਾ ਲਾ? ਜਿਵੇਂ ਕੈਂਦੇ ਹੁੰਦੇ, ਬ ਜਿਵੇ ਸਕੂਲੇ ਸ਼ਡਿਊਲ ਬਣਿਆ ਹੁੰਦਾ, ਉਵੇਂ ਘਰੇ ਵੀ ਬਣਨਾ ਚਾਈਦਾ ਆ, ਹਨਾ? ਵੀ ਆ ਕੇ ਕੀ- ਕੀ ਕਰਨਾ ਵੀ, ਇੰਨਾ ਟੈਮ ਰੈਸਟ ਕਰਨੀ, ਇੰਨਾ ਟੈਮ ਇਹ ਕਰਨਾ।
ਹੂੰ, ਓਹ-ਓਹ ਤਾਈਓ ਕੈਂਦੇ ਨੇ ਕਿ ਜੇੜਾ ਬੰਦਾ ਸਮੇਂ ਦੀ ਕਦਰ ਕਰੂਗਾ ਓਨੂੰ ਈ ਸਫਲਤਾ ਮਿਲੇਗੀ। ਤੇ ਸਮਾਂ ਵੀ ਓ ਸਮਾਂ ਵੀ ਉਸ ਬੰਦੇ ਦੀ ਕਦਰ ਕਰਦਾ ਜੋ
ਜੇੜਾ ਸਮੇਂ ਦੀ ਕਦਰ ਕਰਦਾ, ਹਾਂਜੀ-ਹਾਂਜੀ ਦੀਦੀ ਐ ਤੇ ਗੱਲ ਥੋਡੀ ਸਈ ਕਈ ਤੁਸੀਂ।
ਹਾਂਜੀ-ਹਾਂਜੀ ਤਾਂ ਆਪਾਂ ਨੂੰ ਚਲੋ ਆਪਾਂ ਟਾਈਮ ਔਰ ਟੂ ਟਾਈਮ ਹਰੇਕ ਕੰਮ ਨਬੇੜ ਕੇ ਆਪਾਂ ਨੂੰ ਫਿਰ ਆਪਣੇ ਪਰਿਵਾਰ ਨੂੰ ਵੀ ਟਾਈਮ ਦੇਣਾ ਚਾਹੀਦਾ ਐ।
ਸਈ ਗੱਲ ਐ ਦੀਦੀ।
ਹਾਂਜੀ-ਹਾਂਜੀ।
ਹੂੰ।
ਹੋਰ ਜੀ।
ਹੋਰ ਬਸ ਜੀ, ਵਦੀਆ ਸਭ ਕੁਛ, ਤੁਸੀਂ ਸੁਨਾਓ?
ਬਸ ਜੀ ਮੈਂ ਕੇਆ ਚੱਲੋ ਮੈਂ ਗੱਲ ਕਰਦੀ ਆਂ ਤੁਆਡੇ ਨਾਲ ਤੇ ਤੁਆਨੂੰ ਵੀ ਦੱਸਾਂ ਕਿ ਹਾਂ ਫਿਰ ਟਾਈਮ ਸਿਰ ਕੰਮ ਨਬੇੜ ਕੇ, ਫਿਰ ਬੰਦੇ ਨੂੰ ਦੂਜੇ ਕੰਮ ਲੈ ਲੈਣੇ ਚਾਈਦੇ ਨੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਏ ਤਾਂ ਗੱਲ ਸਈ ਐ ਜੀ।
ਹਾਂਜੀ-ਹਾਂਜੀ ਸਈ ਗੱਲ ਐ, ਚੱਲੋ
ਚਲੋ ਤੇ ਠੀਕ ਆ ਮੇਰਾ ਨਾ ਐਕਚੁਲੀ ਚਾਹ ਦਾ ਜਰਾ ਟਾਈਮ ਹੋ ਗਯਾ ਮੈਂ ਚਾਹ ਬਣਾਉਣੀ ਆ ਫਿਰ ਮੈ ਤੁਆਨੁ ਫਿਰ ਰੁਕ ਕੇ ਫੋਨ ਕਰਦੀ ਆ ਗੀ।
ਹਾਂਜੀ-ਹਾਂਜੀ ਠੀਕ ਹੈ ਜੀ, ਸਸ ਸ਼੍ਰੀ ਕਾਲ। ਸਸ ਸ਼੍ਰੀ ਕਾਲ।